ਹੈਲੋ, ਹੈਲੋ। ਸਸ਼ੀ ਕਾਲ ਜੀ। ਹੋਰ ਠੀਕ ਹੋ? ਹੋਰ ਕੀ ਕਰ ਰਹੇ ਓ?
ਅਸੀਂ ਬੈਠੇ ਹੈਗੇ ਆਂ।
। ਹੋਰ, ਖਾਣਾ ਖਾ ਲੀਤੇ।
ਹਾਂਜੀ ਖਾ ਲਿੱਤਾ ਏ ਹੋਰ ਤੁਸੀਂ ਦੱਸੋ ਹੈਗੀ ਆ, ਔਰ ਹੂੰ।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
ਆ ਜੋ ਸੀ । । । ।